ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਗੱਲ ਜੇ, ਹੋਰ
ਸਤਿ ਸ੍ਰੀ ਅਕਾਲ ਵਧੀਆ ਤੁਸੀ ਸੁਣਾਓ ਠੀਕ ਹੋ
ਬਸ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ ਸੀ
ਆ ਗਈ ਮੇਰੀ
ਬਸ ਬੈਠੀ ਸੀ ਮੈਂ ਕਿਹਾ ਉਸ ਦਿਨ ਕਹਿੰਦੇ ਪਏ ਸੀ ਚਲੋ ਕਿਤੇ ਗੁਰਦੁਆਰੇ ਦਾ ਪ੍ਰੋਗਰਾਮ ਬਣਾਉਦੇ
ਹਾਂਜੀ ਹ ਹਾਂ ਮੈਂ ਤੇ ਵੇ ਹਾਂ ਮੈਂ ਵੇਟ ਕਰਦੀ ਰਹਿ ਗਈ ਮੈਂ ਕਿਹਾ ਤੁਸੀਂ ਦੱਸੋਗੇ
ਮੈਂ ਇਸ ਪਿੱਛੇ ਰਹਿ ਗਈ ਮੈਂ ਕਿਹਾ ਤੁਸੀਂ ਹਾਂ ਬਸ ਉਹ ਕਨਫਿਊਜਨ ਹੋ ਗਏ ਨਾ ਹਾਂ ਕਨਫਿਊਜਨ ਹੋ ਗਈ ਹੋਰ ਸੁਣਾਓ
ਵੀ ਆਈ ਸੀ ਤਾਂ ਵੀ ਨੀ ਧਿਆਨ ਰਿਹਾ ਮੈਨੂੰ
ਹੂ ਹੂ ਹੋ ਜਾਂਦਾ ਹੋ ਜਾਂਦਾ ਹੂ ਹੂ
ਤਸੀ ਦੱਸੋ
ਬਸ ਵਧੀਆ ਵਧੀਆ ਬਹੁਤ ਵਧੀਆ ਵਧੀਆ ਸਭ ਠੀਕ। ਹੋਰ ਕੀ ਕਰਦੇ ਸੀਂ ਸਭ ਸਭ ਸਭ ਵਧੀਆ।
ਅੱਛਾ ਅੱਛਾ ਬਸ ਮੈਂ ਹੁਣ ਬੈਠੀ ਸੀ ਰੋਟੀ ਰੋਟੀ ਰੁਟੀ ਬਣਾਈ ਐ
ਅੱਛਾ ਅੱਛਾ ਅੱਛਾ ਅੱਛਾ ਅੱਛਾ ਕੀ ਬਣਾਇਆ ਜੇ ਅੱਜ ਫੇਰ
ਛੋਲੇ ਫੁਲਕੇ ਬਣਾਏ ਸੀਗੇ।
ਅੱਛਾ ਮਿਸ ਭਰ ਕੇ ਯਾ ਫਿਰ ਜਿਵੇਂ ਆਟੇ ਚ ਸਾਰੇ ਮਲਕੇ
ਨਹੀਂ ਨਹੀਂ ਮਿਸ ਭਰ ਕੇ ਬਣਾਏ ਨੇ। ਤੇ ਕੋਈ ਖਾਂਦਾ ਹੀ ਨਹੀਂ ਹੈਗਾ ਹਾਂਜੀ ਤੰਦੂਰ ਤੇ ਬਣਾਏ ਸੀਗੇ ਫੁਲਕੇ ਹਾਂ। ਇਹ ਕਹਿੰਦੇ ਮਨਵੀ ਹਾਂ ਹਾਂਜੀ ਹਾਂਜੀ ਬਣਾ ਲਈਏ ਤੇ ਨੇ ਉਹ ਵਾਲਾ
ਕਦੇ ਅੱਛਾ ਅੱਛਾ ਕਦੇ ਸਾਨੂੰ ਵੀ ਬਣਾ ਕੇ ਕੇ ਖੁਵਾਓ ਜੀ ਬੜੀ ਤਾਰੀਫ਼ ਸੁਣਨੀ ਤੁਹਾਡੀ ਆ
ਅੱਛਾ ਤੇ ਤੁਸੀਂ ਆਓ ਤਾਂ ਹੀ ਖਿਲਾਵਾਂਗੇ ਨਾ ਹੈਲੋ ਹੈਲੋ
ਹਾਂਜੀ ਜੀ
ਹਾਂਜੀ ਹਾਂਜੀ ਸ਼ੈਦ
ਹੂੰ ਅਵਾਜ਼ ਅਵਾਜ਼ ਨੀ ਆ ਰਹੀ ਸੀ ਤੁਹਾਡੀ ਨਾ ਹਮ ਬ੍ਰੇਕ ਹੋ ਰਹੀ ਸੀ। ਅੱਛਾ
ਹਾਂਜੀ ਹਾਂਜੀ ਹੋਰ ਮੌਸਮ ਬੜਾ ਵਧੀਆ ਐ ਤੇ ਤੁਹਾਡੇ
ਆਹ ਹੂੰ ਅੱਜ ਸਾਡੇ ਇੱਥੇ ਵੀ ਵਧੀਆ ਦਾ ਚ ਮੌਸਮ ਨਾ। ਅੱਜ ਬੜੀ ਬਰਸਾਤ ਆਈ ਸਵੇਰੇ
ਅੱਛਾ ਸਾਡੇ ਇੱਥੇ ਵੀ ਸ ਸਾਡੀ ਰਾਤ ਹੀ ਆਦਾ ਇਨਾ ਮੀਂਹ ਆ ਇੰਨਾ ਮੀਂਹ ਸਾਡੇ ਤੇ ਸਾਰੀ ਗਲੀ ਭਰ ਗਈ ਏ।
ਅੱਛਾ
ਨੀਵੇਂ ਏ ਨਾ ਕਾਫੀ ਸ਼ੁਕਰ ਆਪਣਾ ਘਰਾਂ ਚ ਸਾਨੂੰ ਪਾਣੀ ਨੀ ਆਉਂਦਾ ਪਹਿਲੇ ਆ ਜਾਂਦਾ ਸੀਗਾ
ਹੂ ਸ਼ੁਕਗਰ ਸ਼ੁਕਰ ਕਰੋ ਥੋੜਾ ਮੌਸਮ ਸਹੀ ਕੀ ਹੋਇਆ ਅਜ ਜਿਵੇਂ ਧੱਪ ਇੰਨੀ ਹੋ ਰਹੀ ਸੀ ਗਰਮੀ ਹੋ ਰਹੀ ਸੀ
ਚਲੋ ਔ ਖੁਸ਼ ਨੇ ਮੌਸਮ ਠੰਡਾ ਘੁੰਮਣ ਨੀ ਗਏ
ਨਾ ਕਿੱਥੇ ਨੀ ਗਏ, ਨਾ ਕਿੱਥੇ ਵੀ ਨੀ ਗਏ, ਸਗੋਂ ਜਾਣਾ ਸੀਗਾ ਬੱਚਿਆਂ ਨੂੰ ਗੁਰਦੁਆਰੇ ਵਗੈਰਾ ਮੈਂ ਕਿਹਾ ਚਲੋ ਲੈ ਜਾਂਦੇ ਹਾਂ ਤੇ ਬਸ ਉਹ ਫੇਰ ਜਾ ਹੀ ਨਹੀਂ ਹੋਇਆ ਇੱਕ ਬੱਚੇ ਤੰਗ ਬੜਾ ਕਰਦਾ
ਹਾਂ ਛੋਟੇ ਬੱਚੇ ਬੱਚੇ ਨਾਲ ਬੜੀ ਮੁਸ਼ਕਿਲ ਹੋ ਜਾਂਦੀ ਵੈਸੇ ਵੀ ਸੰਭਾਲਣਾ ਬੜਾ ਔਖਾ ਹੋਂਦਾ ਹੈ, ਬੱਚੇ ਜਾ ਨਾ ਕਿੱਥੇ ਜਾਣਾ ਹੋਏ ਪਹਿਲੇ ਤੇ ਬੱਚੇ ਚਾਉਂਦੇ ਰੱਖੋ, ਪਹਿਲੇ ਤੇ ਇਹਨਾਂ ਦਾ ਸਮਾਨ ਤਿਆਰ ਰੱਖੋ ਨਾਲ ਲਿਜਾਣ ਵਾਲਾ ਹਾਂ ਖਾਣ ਪੀਣ ਦਾ ਸਮਾਨ ਲੈ ਜਾਓ ਪਹਿਲਾਂ ਤੇ ਇਓ ਮੇਨ ਚੀਜ਼ ਹਾਂ ਔ ਹੀਓ ਬਾਹਰ ਜਾਓ ਤੇ ਫਿਰ
ਸਾਰਾ ਕੁਛ ਦੇਖਣਾ ਔ ਤੇ ਫਿਰ ਹੈ ਜੀ ਸਾਰਾ ਕੁਛ ਵੇਖਣਾ ਪੈਂਦਾ ਬੱਚਿਆਂ ਦਾ ਹੀ ਹਮ ਹਮ ਹੂ ਹੋਰ ਸੁਣਾਓ ਤੁਸੀਂ ਬਸ ਅੱਜ ਅਸੀਂ ਕੀ ਬਣਾਇਆ ਅੱਜ ਬੱਚੇ ਕਹਿੰਦੇ ਮੰਮੀ ਅੱਜ ਮੈਗੀ ਸ਼ੈਗੀ ਖਵਾਓ ਅੱਜ ਕਹਿੰਦੇ ਬੜੇ ਦਿਨ ਹੋ ਗਏ ਆ ਹਾਂ ਮੌਸਮ ਅੱਛਾ ਸੀ ਮੈਂ ਕਿਹਾ ਚਲੋ ਅੱਛ ਮੈਂ ਆਪ ਹੀ ਪਹਿਲੀ ਗੱਲ ਤੇ ਘੱਟ ਕੁੱਟ ਦੇਂਨੀ ਆ ਤੇ ਫੇਰ ਮੈਂ ਕਿਹਾ ਚਲ ਬੜੇ ਦਿਨ ਹੋ ਗ ਚਲੋ ਖ਼ਵਾ ਈ ਦਿੰਨੇ ਆ, ਹੋਰ ਹੂ ਹੂ ਹੂ ਹੋਰ ਬਸ ਕੀ ਤੁਸੀਂ
ਬਸ ਵਧੀਆ ਹੋਰ ਪਲੈਨ ਨੀ ਬਣਿਆ ਮੈਂ ਸੋਚ ਰਹੀ ਸੀ ਜਾਣ ਦਾ ਅੰਮ੍ਰਿਤਸਰ ਹਾਂਜੀ ਗੁਰਦੁਆਰੇ ਦੀ ਗੱਲ ਹੋਈ ਸੀ ਨਾ ਪਹਿਲੇ ਤੁਹਾਡੇ ਨਾਲ ਤੇ ਹਾਂ ਤੇ ਦੱਸੋ ਕੀ ਪਲੈਨ ਹੈ ਤੁਹਾਡਾ। ਜਾਣ ਦੀ ਹੈ ਸਲਾ ਕੇ ਨਹੀਂ।
ਬਨਾ ਰਹੇ ਹੋ ਪ੍ਰੋਗਰਾਮ
ਮੈਂ ਅਸੀਂ ਹਾਂਜੀ ਪਰਸੋਂ ਹੀ ਜਾਣਾ ਆ ਅਸੀ। ਸੀ। ਤੇ ਤੁਹਾਨੂੰ ਮੈਂ ਰਾਤੀ ਵੀ ਫੋਨ ਕੀਤਾ ਤੇ ਅਸੀਂ ਚੁੱਕਿਆ ਨੀ। ਤੁਹਾਨੂੰ ਪਤਾ ਨੀ ਲੱਗਿਆ ਬੱਚਿਆਂ ਦੇ
ਹਾਂ ਬੱਚਿਆਂ ਕੋਲ ਹੁੰਦਾ ਨਾ ਨਹੀਂ ਪਤਾ ਲੱਗਦਾ ਕਿਸੇ ਟਾਈਮ। ਹੂੰ ਤੇ ਕੋਈ ਨੀ ਬਣਾਓ ਤੁਸੀਂ ਪ੍ਰੋਗਰਾਮ ਜਦੋਂ ਕਹੋਗੇ ਚੱਲ
ਹਾਂਜੀ ਹਾਂਜੀ ਉੱਧਰ ਆਪਣਾ ਰਵਾਂਗੇ ਇੱਕ ਦੋ ਦਿਨ ਰਵਾਂਗੇ। ਸਾਡੇ ਇੱਥੋਂ ਜਾਂਦੇ ਨਾ ਗੁਰਦੁਆਰੇ ਚੱਲੀ ਸੋਸਾਇਟੀ
ਅੱਛਾ ਅੱਛਾ ਅੱਛਾ
ਤੇ ਤੁਸੀਂ ਤੁਹਾਡੇ ਉੱਥੇ ਹਾਂਜੀ ਹਾਂਜੀ ਬੜਾ ਆਨੰਦ ਆਦਾ। ਸੰਗਤ ਆਪਣਾ ਜਾਦੇ ਨਾਲ
ਉਹ ਤੇ ਫਿਰ ਹੈ ਸੰਗਤ ਨਾਲ ਹੀ ਮਜ਼ਾ ਆਦਾ ਹੈ ਗੁਰੂ ਘਰ ਵਗੈਰਾ ਜਾਓ ਨਾ ਮਜ਼ਾ ਸੰਗਤ
ਹਾਂ ਉਹ ਕਹਿ ਰਹੇ ਸੀ ਫਿਰ ਤੁਸੀਂ ਨਾ ਆਪਣਾ ਨੰਬਰ ਦੇਣਾ ਤੇ ਮੈਂ ਕਿਹਾ ਚਲੋ ਕੋਈ ਨੀ ਮੈਂ ਨਾਮ ਦੇ ਦਾਂਗੀ ਇਹਨਾਂ ਦੇ ਤੁਹਾਡੇ ਕਿੰਨੇ ਹੈਗੇ ਨੇ ਤੁਹਾਡੇ ਤੇ ਛੋਟੇ ਬੱਚੇ ਹੀ ਹੋਣਗੇ ਛੋਟੇ
ਹਾਂ ਹਾਂ ਹੂੰ ਹੂੰ ਦੇਖੋ ਉਹਨਾਂ ਦਾ ਪਤਾ ਕਰਕੇ ਤੁਹਾਨੂੰ ਅਸੀਂ ਦੱਸਾਂਗੇ।
ਅੱਛਾ ਅੱਛਾ ਹਾਂ ਕੋਈ ਨੀ ਪੁੱਛ ਲੈਣਾ ਕਿਉਂਕਿ ਮੈਂ ਵੀ ਫੇਰ ਦੱਸ ਸਾਂਗੀ ਨਾ ਤੇ ਟ੍ਰੇਨ
ਕੋਈ ਨੀ। ਅੱਛਾ ਅੱਛਾ ਅੱਛਾ, ਕੋਈ ਨੀ ਦੱਸਣਾ ਮੈਨੂੰ ਮੈਂ ਤੁਹਾਨੂੰ ਦੱਸਾਂਗੀ ਨਾਲੇ ਇੱਕ ਪੱਕਾ ਆਪਣਾ ਕਰਕੇ ਨਾ। ਬੱਚੇ ਵੀ ਨਾਲੇ ਘੁੰਮ ਲੈਣਗੇ।
ਉਹ ਕਹਿ ਰਹੇ ਸੀ ਇੱਕ ਦੋ ਦਿਨ ਰਵਾਂਗੇ ਸ਼ਹੀਦਾਂ ਵਾਲੇ ਗੁਰਦੁਆਰੇ ਵੀ ਹੋ ਕੇ ਆਵਾਂਗੇ, ਗਏ ਤੇ ਸ਼ਹੀਦਾਂ ਵਾਲੇ ਗੁਰਦੁਆਰੇ ਕਦੀ। ਹਾਂ ਬਸ ਅੱਛਾ ਅੱਛਾ
ਹਾਂ ਹੁਣ ਜੋ ਅਸੀਂ ਗੋਲਡਨ ਟੈਂਪਲ ਵਗੈਰਾ ਹੋ ਕੇ ਆਦੇ ਅਤੇ ਇਸ਼ਨਾਨ ਵਗੈਰਾ ਕਰੀ ਜਾਵੇ ਤੇ ਬਸ ਫਿਰ ਆਪਣਾ ਹਾਂ। ਵਾਪਿਸੀ ਆ ਜਾਂਨੇ ਆਂ ਕਿਉਕਿ ਇਨਾ ਟਾਈਮ ਹੀ ਨਹੀਂ ਹੁੰਦਾ
ਅੱਛਾ ਨਹੀਂ ਤੁਸੀਂ ਜਾਓ ਸਗੋਂ ਦਰਸ਼ਨ ਪਾਰਕ
ਹੂ ਸਗੋਂ ਅਸੀਂ ਸ਼ੁਕਰ ਕਰਨੇ ਹਾਂ ਵਾਹਿਗੁਰੂ ਹਾਂ ਪ੍ਰਮਾਤਮਾ ਸਗੋਂ ਬੁਲਾਉਂਦਾ ਆਪਣੇ ਦਰ ਤੇ ਅਸੀਂ ਖੁਸ਼ ਹੁੰਨੇ ਹਾਂ ਪਰ ਜਾਨੇ ਆ ਪਰ ਟਾਈਮ ਹੀ ਨਹੀਂ ਹੁੰਦਾ
ਹਾਂ ਉਹ ਫੇਰ ਪਤਾ ਕਿ ਜਦੋਂ ਜਾਓ ਨਾ ਫਿਰ ਇਕ ਦਿਨ ਲੈ ਕੇ ਜਾਣਾ ਪੈਂਦਾ ਟਾਈਮ ਨਾ, ਚਲੋ ਪਰਮਾਤਮਾ ਆਦਰ ਤੱਕ ਲੈ ਜਾਂਦਾ ਇੰਨਾ ਹੀ ਸਹੀ ਹੋਰ ਕੀ ਹੈ ਹਾਂ ਹੈ ਤੇ ਨੇੜੇ ਹੀ ਏ ਗੁਰਦੁਆਰਾ
ਹੈ ਤੇ ਬਿਲਕੁਲ ਨੇੜੇ ਪੈਦਲ ਦਾ ਰਾਹ ਹੈਗਾ ਅਜੇ
ਹਾਂਜੀ ਜੀ ਹਾਂਜੀ
ਜਾਇਆ ਜਾਂਦਾ ਹੈ ਪਰ ਉਹ ਇਹ ਨਾ ਬੱਚੇ ਛੋਟੇ ਹੁੰਦੇ ਨਾ ਫੇਰ ਬੜਾ ਔਖਾ ਜਾਂਦਾ ਇੱਕ ਥਾਂ ਤੇ ਦੂਜੀ ਥਾਂ ਤੇ ਜਾਣਾ ਉਹ ਬੜਾ ਪਰੇਸ਼ਾਨ
ਉਤੋਂ ਗਰਮੀ ਵੇਖੋ ਕਿੰਨੀ ਹੈਗੀ ਹੈ
ਗਰਮੀ ਹੋ ਜਾਂਦੀ ਉਤੋਂ ਬੱਚੇ ਵੱਖਰਾ ਪਰੇਸ਼ਾਨ ਹੋ ਜਾਂਦੇ ਨੇ
ਕੋਈ ਨੀ ਹੁਣ ਲੈ ਕੇ ਜਾਵਾਂਗੇ, ਤੇ ਅਸੀਂ ਜਾਵਾਂਗੇ ਤੁਹਾਨੂੰ ਦਰਸ਼ਨ ਕਰਾ ਕੇ ਲਿਆਵਾਂਗੇ ਉੱਥੇ
ਜ਼ਰੂਰ ਜ਼ਰੂਰ
ਹੋਰ ਸਭ
ਹੋਰ ਬਸ ਵਧੀਆ ਹੋਰ ਸਭ ਠੀਕ ਸਭ ਵਧੀਆ ਤੁਸੀਂ ਸੁਣਾਓ ਪੀ ਲਈ ਚਾਹ ਚੂ ਸ਼ਾਮ ਦੀ
ਹਾਂਜੀ ਨਹੀਂ ਹਾਲੇ ਤੇ ਹੁਣ ਰੋਟੀ ਖਾਦੀ ਹੈ ਘੰਟਾ ਹੀ ਹੋਇਆ ਸਾਨੂੰ ਚਾਹ ਹੁਣ ਪੀਵਾਂਗੇ ਅਸੀਂ ਹਾਂ ਹਲੇੇ ਟਾਈਮ ਨੀ ਹੋਇਆ ਚਾਹ ਦਾ
ਅੱਛਾ ਹਾ
ਹਾਂਜੀ ਹਾਂਜੀ ਬੱਚੇ ਕਹਿ ਰਹੇ ਕਟਲੇਟ ਬਣਾਓ ਹੁਣ ਆਲੂ ਰੱਖ ਕੇ ਆਈ ਆਂ ਮੈਂ ਕਿਹਾ ਥੋੜ੍ਹੀ ਦੇਰ ਰੁਕ ਜਾਓ ਚਾਹਅ ਨਾਲ ਫਿਰ ਔ ਕਟਲੇਟ ਬਣਾ ਲਾਂਗੀ
ਹੂ ਬੱਚਿਆਂ ਦੀ ਫਰਮਾਇਸ਼ਾਂ ਅਲੱਗ ਅਲੱਗ ਹੁੰਦੀਆਂ
ਹੋ ਗਏ ਏਨੇ ਜਾਣਾ ਕਿੱਥੇ ਰੈਣ ਕੁ ਘਰ ਫਰਮਾਇਸ਼ਾਂ ਚੱਲਦੀਆਂ ਵੀ ਇਹਨਾਂ ਦੀਆਂ
ਹੋਰ ਸੁਣਾਓ ਤੁਸੀਂ
ਹੋਰ ਸਭ ਵਧੀਆ ਇਥੇ ਸਭ ਠੀਕ ਠਾਕ ਨੇ ਹੋਰ ਕਿਵੇਂ ਚੱਲ ਰਿਹਾ ਤੁਹਾਡਾ ਕੰਮ ਬੁਟੀਕ ਦਾ ਕੰਮ ਕਿਵੇਂ ਚੱਲ ਰਿਹਾ ਤੁਹਾਡਾ
ਸਭ ਅੱਛਾ ਚੱਲਦਾ ਪਿਆ ਬਸ ਹੁਣ ਚਾਹ ਚੁ ਪਿਆਂ ਗੇ ਥੋੜੀ ਜੇ ਹੀ ਸੁਸਤੀ ਆ ਰਹੀ ਹਾਂ ਸੁਸਤੀ ਆ ਰਹੀ ਮੈਂ ਕੇਆ ਥੋੜ੍ਹੀ ਚਾਹ ਪੀਏ ਹਾਂ
ਦੇਯੋ ਮੈਂ ਬਣਾਨੀ ਹਾਂ ਚਾਹ
ਬਸ ਆ ਰਹੇ ਆ ਰਹੇ ਹਾ ਅਸੀਂ ਆਉਂਦੇ ਆ ਹਾਂ ਆਉਂਦੇ ਆਉਂਦੇ ਆ ਹੋਰ ਸੁਣਾਓ ਤੁਸੀਂ, ਬਸ
ਬਸ ਮੌਸਮ ਠੰਡਾ ਆਏਦਾ ਬੈਠੇ ਸੀ ਐ ਬਾਹਰ ਹੀ ਬੈਠੇ ਦੇ ਆਣ
ਅੱਛਾ ਅੱਛਾ ਅਸੀਂ ਬਸ ਛੱਤ ਤੇ ਬੈਠੇ ਰਹੇ ਸੀ ਹਾਂ ਹੋਰ ਸੁਣਾਓ
ਬਸ ਵਧੀਆ ਮੈਂ ਸਗੋਂ ਤੁਹਾਡੇ ਕੋਲ ਸੂਟ ਸੂਟ ਸਿਲਵਾਣੇ ਸੀਗੇ
ਅੱਛਾ ਅੱਛਾ ਕੋਈ ਨੀ ਕੋਈ ਨੀ ਆ ਜਾਓ ਆਜਓ ਜਦੋਂ ਜੀ ਦਿਲ ਕਰੇ ਤੁਹਾਡਾ ਹਾਂ ਹਾਂ
ਲਵਾਉਣਾ ਏ ਮੈਂ
ਹਾਂ ਜਦੋਂ ਤੁਹਾਡਾ ਜੀਅ ਕਰੇ ਜਦੋਂ ਤੁਹਾਨੂੰ ਟਾਈਮ ਲੱਗੇ ਔਦੋ ਆ ਜਾਯੋ ਹੂ ਹੂ
ਤੇ ਦੋ ਤਿੰਨ ਦਿਨ ਤੱਕ ਨਾ
ਕੋਈ ਗੱਲ ਨਹੀਂ ਮੈਂ ਸੀ ਦੂਗੀ
ਅੱਛਾ
ਹਾਂ ਮੈਂ ਸੀ ਦਾਗੀ, ਆ ਜੋੋ ਹੋਰ ਸੁਣਾਓ ਤੁਸੀਂ, ਹਾਂ ਆਜੋ ਆਜੋ ਹੂ ਹੋਰ ਬਸ ਅੱਜ ਵੇਖਦੇ ਪਏ ਹ ਹੁਣ ਰਾਤੀ ਵਾਸਤੇ, ਬੱਚੇ ਕੀ ਹਾਲ ਐ, ਫਰਮਾਇਸ਼ਾਂ ਪਾਉਂਦੇ ਨਾ ਆਪਣੀਆਂ ਨਵੀਆਂ ਨਵੀਆਂ ਹੋਰ ਨਵੀਂ ਨਵੀਂ ਫਰਮਾਇਸ਼ਾਂ ਪਉਦੇ ਨੇ ਐ
ਅੱਛਾ ਬੱਚੇ ਜੋਏ ਆਪਣਾ ਪਤਾ ਹੁਣ ਮੰਮੀ ਫ੍ਰੀ ਐ ਉਹ ਮਨ ਗਈ ਨਾ ਅਨ ਘਰ ਨੀ ਗਏ ਬੱਚੇ ਐਕ ਤੇ ਨਾਨੀ ਘਰ ਨੀ ਗਏ ਬੱਚੇ
ਇਸ ਬਾਰਗ ਨਹੀਂ ਜਾਣਦੇ ਪਏ ਕਿੱਥੇ ਵੀ
ਅੱਛਾ ਅੱਛਾ ਅੱਛਾ ਛੁੱਟੀਆਂ ਨੀ ਮਿਲੀਆਂ ਲੱਗਤਾ ਤੁਹਾਨੂੰ ਫਣਾ ਨਾ
ਛੁੱਟੀਆਂ ਤੇ ਛੁੱਟੀਆਂ ਹੀ ਨੇ ਨਹੀਂ ਨਹੀਂ ਛੁੱਟੀਆਂ ਹੀ ਛੁੱਟੀਆਂ ਨੇ ਪਰ ਉਹ ਨਾ ਕੀ ਗਰਮੀ ਚ ਜੀਅ ਨਹੀਂੀ ਕਰਦਾ ਨਾ ਹੁਣ ਇੱਕ ਦਿਨ ਮੌਸਮ ਅੱਛਾ ਦਿਲ ਕਰਦਾ ਹੈ ਕਿਤੇ ਚਲੇ ਜਾਈਏ ਫੇਰ ਉਹੀਓ ਮੌਸਮ ਆ ਜਾਂਦਾ ਗਰਮੀ ਪੂਰੀ ਹੋ ਜਾਂਦੀ ਹੈ
ਹਾਂ ਗਰਮੀ ਤੇ ਬੜੀ ਪੈ ਰਹੀ ਬਹੁਤ ਜ਼ਿਆਦਾ ਬਸ ਬੱਚਿਆਂ ਨੂੰ ਵੈਸੇ ਬਾਹਰ ਵੀ ਕੱਢੀਏ ਨਾ ਫੇਿਰ ਉਹ ਵੀ ਡਰ ਹੀ ਲੱਗਦਾ ਗਰਮੀ ਵਾਧੂ ਪੈ ਰਹੀ ਹੈ ਨਾ ਹਾਂ ਹਾਂਜੀ ਹਾਂਜੀ
ਗਰਮੀ ਤਾਈ ਚ ਪੈਦੀ
ਬਹੁਤ ਦੁਗਰਮੇ
ਹੋਰ ਬਿਲਕੁਲ ਰੱਜ ਕੇ ਪੈ ਰਹੀ ਗਰਮੀ ਹੋਰ ਕੀ ਕਰੀਏ ਉਹਨਾਂ ਨੂੰ ਹੋਰ ਗਰਮੀ ਜਾਂ ਉਹਨਾਂ
ਤੁਹਾਡੇ ਤੇ ਵੈਸੇ ਹੀ ਗਰਮੀ ਬੜੀ ਪੈਂਦੀ ਹੈ ਉਥੇ ਹੈ
ਹੋਰ ਬੜਾ ਬੁਰਾ ਹਾਲ ਚ ਗਰਮੀ ਨਿਲ ਤੇ ਹੈ ਸਮਝ ਹੀ ਨਹੀਂ ਆਉਂਦਾ ਬੰਦਾ ਕਰੇਗੀ
ਹਾਂਜੀ ਹਾਂਜੀ
ਹੋਰ
ਬਸ ਕੋਈ ਨੀ ਬੱਚੀੁ ਅਵਾਜ਼ਾਂ ਮਾਰਦੇ ਪਏ ਨੇ
ਅੱਛਾ ਅੱਛਾ ਅੱਛਾ ਅੱਛਾ ਹਮ ਕੋਈ ਨੀ ਕੋਈ ਨੀ ਹਮ ਚਲੋ
ਠੀਕ ਹੈ ਓ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਅਸ